ਹੈਲੋ।
ਹੈਲੋ।
ਸੱਸਰੀ ਕਾਲ ਜੀ।
ਸੱਸਰੀ ਕਾਲ। ਕੀ ਹਾਲ ਨੇਂ ਭੈਣ ਜੀ
ਵਧੀਆ ਤੁਸੀਂ ਦੱਸੋ ਠੀਕ ਓ
ਹਾਂਜੀ, ਵਧੀਆ ਕਿੱਥੇ ਹੈਗੇ ਸੀ। ਅੱਜ-ਕਲ ਫੋਨ ਨੀਂ ਚੁੱਕਦੇ ਵੀ ਤੁਸੀਂ
ਮੈਂ ਬੱਸ ਉਹ ਬੱਚੇ ਕਹਿੰਦੇ ਬੇ ਸਾਨੂੰ ਖਾਣ ਨੂੰ ਮੰਮਾ ਕੁਛ ਹੈਲਦੀ ਜਿਹਾ ਬਣਾ ਦਿਉ। ਮੈਂ ਆਖਿਆ ਜੀ, ਮੈਂ ਕਿਹਾ ਬੇਟਾ ਬਣਾ ਦਿੰਦੀ ਆ ਕੁੱਝ ਸੂਪ ਵਗੈਰਾ ਬਣਾ ਦੀਣੀ ਆ ਕਹਿੰਦੇ ਨਹੀਂ ਮੰਮਾ ਸਾਨੂੰ ਸੈਂਡਵਿਚ ਬਣਾ ਦੋ। ਮੈਂ ਕਿਹਾ ਪੁੱਤਰ ਉਹ ਹੈਲਦੀ ਥੋੜ੍ਹੀ ਹੁੰਦੇ ਨੇਂ ਸੈਂਡਵਿਚ
ਹਾਂਜੀ, ਇਹ ਗੱਲ ਤੇ ਹੈਗੀ ਵੀ ਐ।
ਮੈਂ ਕਿਹਾ ਉਹ ਤਾਂ ਬ੍ਰੈਡ ਹੁੰਦਾ ਬ੍ਰੈਡ ਮੈਦਾ ਜਿਹੜਾ ਹੁੰਦਾ ਵੈ ਉਹ ਤੁਹਾਡੀ ਹੈਲਥ ਵਾਸਤੇ ਅੱਛਾ, ਨਹੀਂ ਹੁੰਦਾ।
ਹਮ-ਹਮ ਬਿਲਕੁਲ ਠੀਕ ਏ ਫੇਰ ਕੀ ਦਿੱਤਾ ਤੁਸੀਂ ਹੈਲਦੀ ਫੂਡ ਵਿਚ ਬੱਚਿਆਂ ਨੂੰ
ਮੈਂ ਕਿਹਾ, ਮੈਂ ਕਿਹਾ ਮੈਂ ਤੇ ਅੱਜ ਸੂਪ ਬਣਾ ਦਿੰਦੀ ਆ ਬੇਟਾ ਤੁਹਾਨੂੰ ਮੈਂ ਸਬ ਸਬਜੀਆਂ-ਸਬੂਜ਼ੀਆਂ ਮੈਸ਼ ਕਰਕੇ ਨਾਂ
ਹਮ-ਹਮ।
ਜੀ, ਉਹਨਾਂ ਨੂੰ ਸੀਟੀ ਵਜਵਾ ਕੇ ਅਤੇ ਉਹਦਾ ਸੂਪ ਦਿੱਤਾ ਬੱਚਿਆਂ ਨੂੰ
ਅੱਛਾ। ਅੱਛਾ ਤੇ ਫਿਰ ਤੁਸੀਂ ਕਿਹੜੇ-ਕਿਹੜੇ ਮਤਲਬ ਸਬਜ਼ੀਆਂ ਦਿੱਤੀਆਂ ਉਹਨਾਂ ਨੂੰ ਵੈਜੀਟੇਬਲਸ ਕਿਹੜੇ-ਕਿਹੜੇ ਪਾਏ ਨੇਂ
ਦੇਖੋ ਗਾਜਰ ਦਾ ਮੌਸਮ ਤਾਂ ਹੈ ਨਹੀਂ, ਗਾਜਰ ਬਹੁਤ ਮੁਸ਼ਕਿਲ ਮਿਲਦੀ ਪਈ ਹੈ।
ਹਾਂਜੀ।
ਤੇ ਮੈਂ ਕੀ ਕੀਤਾ ਕਿ ਖੀਰਾ ਲੈ ਕੇ ਨਾਂ, ਇੱਕ ਖੀਰਾ ਲੈ ਕੇ ਕਿ ਮੋ ਅੱਛੀ ਤਰ੍ਹਾਂ ਧੋ ਕੇ ਵਾਸ਼ -ਵੂਸ਼ ਕਰਕੇ ਅਤੇ ਉਹਨੂੰ ਉਹਦਾ ਕੌੜਾਪਣ ਕੱਢ ਕੇ ਅਤੇ ਟੁਕੜੇ ਕਰ ਲਏ ਉਹਦੇ
ਤੇ ਹਾਂਜੀ, ਇੱਕ ਖੀਰਾ ਲੈ ਕੇ ਤੇ ਚਾਰ, ਪੰਜ ਲਾਲ-ਲਾਲ ਟਮਾਟਰ ਲੈ ਲਏ ਮੈਂ
ਅੱਛਾ, ਟਮਾਟਰ ਲਾਲ ਈ ਹੋਣ ਚਾਹੀਦੇ ਨੇਂ
ਹਾਂਜੀ ਉਹਦਾ ਨਾਂ ਰੈੱਡ ਕਲਰ ਦਾ ਫਿਰ ਥੋੜਾ ਵੇਖਣ ਵਿੱਚ ਵੀ ਸੋਹਣਾ ਲੱਗੇਗਾ ਤੇ ਬੱਚਿਆਂ ਨੂੰ ਟੇਸਟ। ਵੀ ਅਲੱਗ ਹੀ ਆਏਗਾ।
ਅਤੇ ਥੋੜੀ ਜੀ ਔਂਰੇਜ-ਔਂਰੇਜ ਕਲਰ ਦੇ ਹੁੰਦੇ ਨੇਂ ਜਾਂ ਥੋੜ੍ਹੇ ਡਾ ਅਲੱਗ ਜਿਹੇ ਕਲਰ ਦੇ ਉਹਨਾਂ ਤਾਂ ਫਿਰ ਟੇਸਟ ਵੀ ਨਹੀਂ ਆਏਗਾ। ਅੱਛਾ, ਥੋੜ੍ਹੇ ਖੱਟੇ ਹੋਣਗੇ ਉਹ।
ਹਮ-ਹਮ ਬਿਲ
ਰੈੱਡ ਹਾਂਜੀ ਅਤੇ ਰੈੱਡ ਕਲਰ ਦੇ ਟਮਾਟਰ ਲੈੇ ਲੇ ਸੀ ਬਿਲਕੁੱਲ ਸਾਫ-ਸੁਥਰੇ। ਚਾਰ, ਪੰਜ ਨਾਲ ਖੀਰਾ ਲੈ ਲਿਆ ਸੀ।
ਅੱਛਾ।
ਹਾਂਜੀ, ਨਾਲ ਮੈਂ ਨਾਂ ਲੌਕੀ ਲਿਆਈ ਸੀ। ਸ਼ਾਮੀ ਸਬਜ਼ੀਆਂ 'ਚ ਅਤੇ ਲੋਕ ਅੱਧੀ ਕੱਟ ਕੇ ਨਾ ਉਹਨੂੰ ਅੱਛੀ ਤਰ੍ਹਾਂ ਹਾਂਜੀ, ਉਹਨੂੰ ਛਿੱਲ ਕੇ ਕੱਟ ਕੇ ਅੱਛੀ ਤਰ੍ਹਾਂ ਲੌਕੀ ਪਾ ਲਈ ਖੀਰਾ ਪਾ ਲਿਆ ਚਾਰ ਪੰਜ ਟਮਾਟਰ ਪਾ ਲਏ ਮੈਂ
ਅੱਛਾ-ਅੱਛਾ ਤੇ ਅ ਭੈਣ ਜੀ ਏਦੇ 'ਚ ਅਰਾਰੋਡ ਪਾਉਂਦੇ ਨੇਂ
ਅਰਾਰੋਟ ਨਾਂ ਦੇਖੋ ਮਤਲਬ ਆਪਾਂ ਜੇ ਕਿਤੇ ਹੋਟਲ, ਗਏ ਰੈਸਟੋਰੈਂਟ ਤੇ ਪੀਂਨੇ ਹਾਂ ਤੇ ਉਹ ਅਰਾਰੋਟ ਪਾਂਦੇ ਨੇ ਕਿਉਂਕਿ ਉਹਨਾਂ ਨੇ ਤਾਂ ਸਾਨੂੰ ਦੇ ਵਿੱਚ ਨਾ ਹੁੰਦਾ ਉਹਦਾ ਮਤਲਬ ਪ੍ਰੈਜੀਟੇਸ਼ਨ ਅੱਛੀ ਲੱਗਦੀ ਏ। ਉਹ ਵੇਖਣ ਵਿਚ ਗਾੜਾ ਲੱਗਦਾ, ਨੀ ਥਿਕਲੱਗਦਾ ਹੈ ਲੇਕਿਨ ਹਾਂਜੀ, ਮੈਂ ਆਰਾ ਰੋਟ ਨਹੀਂ ਪਾਇਆ ਸੀ, ਭੈਣ ਜੀ।
ਅੱਛਾ।
ਹਾਂਜੀ, ਮੈਂ ਫਿਰ ਐਵੇਂ ਹੀ ਸਬਜ਼ੀਆਂ ਪਾ ਕੇ ਵਿੱਚ ਨਾ ਥੋਮ ਲੈ ਕੇ ਕਿ ਨਾ ਲਸਣ ਹੁੰਦਾ ਜਿਹੜਾ, ਆਪ ਹਾਂਜੀ ਲਸਣ ਦੀਆਂ ਚਾਰ ਪੰਜ ਤੁਰੀਆਂ ਮੋਟੀਆਂ-ਮੋਟੀਆਂ ਛਿੱਲ ਕੇ ਨਾ ਉਹਨੂੰ ਟੁਕੜੇ ਟੁਕੜੇ ਕਰ ਲੈਣੇ। ਸਬਜ਼ੀਆਂ ਪਾ ਕੇ ਤੇ ਲਸਣ ਪਾ ਲੈਣਾ ਵਿੱਚ।
ਅੱਛਾ, ਮਤਲਬ ਬੁਆਇਲ ਹੁਣੇ ਵਿੱਚ ਹੀ ਪਾਣਾ।
ਹਾਂਜੀ, ਬੋਇਲ ਹੋਣ ਵਿੱਚ ਹੀ ਪਾਉਣਾ ਵੇ ਤੁਸੀਂ ਟਮਾਟਰ ਆਲੂ, ਤੁਸੀਂ ਖੀਰਾ ਪਾ ਲਉ, ਤੁਸੀਂ ਲੌਕੀ ਪਾ ਲਓ। ਤੁਹਾਡੇ ਕੋਲ ਕੋਈ ਵੀ ਹੈਲਦੀ ਸਬਜ਼ੀ ਹੈਗੀ ਹੈ ਨਾ, ਉਹ ਤੁਸੀਂ ਪਾ ਲਓ ਤੁਸੀਂ ਵਿੱਚ ਬੀਨਸ ਵੀ ਪਾ ਸਕਦੇ ਹੋ।
ਅੱਛਾ।
ਹਾਂਜੀ, ਬੀਨਸ ਹੁੰਂਦੀਆਂ ਨਾ ਆਪਾਂ ਗ੍ਰੀਨ-ਗ੍ਰੀਨ ਕਲਰ ਦੀਆਂ ਜਿਹੜੀਆਂ
ਹਾਂਜੀ, ਹਾਂਜੀ ਮੈਂ ਸਮਝ ਗਈ ਹਾਂ, ਹਾਂਜੀ।
ਉਹ ਬੀਨਸ ਵੀ ਤੁਸੀਂ ਨਾ ਮਤਲਬ ਉਹਦੇ ਸਿਰੇ ਕੱਟ ਲਓ। ਇੱਧਰੋ ਤੇ ਉੱਧਰੋ ਤੋਂ ਵਿੱਚੋਂ ਟੁਕੜੇ ਕਰਕੇ ਅਤੇ ਬੀਨਸ ਵੀ ਪਾ ਲਓ, ਬਹੁਤ ਹੈਲਦੀ ਹੁੰਦੀ ਬੱਚਿਆਂ ਵਾਸਤੇ।
ਹੂ ਕੋਈ ਨੀ ਮੈਂ ਜਰੂਰ ਟਰਾਈ ਕਰਾਂਗੀ, ਮੈਂ ਕਿਹਾ ਚਲੋ ਭੈਣ ਜੀ, ਕੋਈ ਪੁੱਛਣੇ ਆ ਹੈਲਥ 'ਚ ਫਰੂਟਸ ਕੀ-ਕੀ ਦਿੰਦੇ ਨੇ ਆਪਣੇ ਬੱਚਿਆਂ ਨੂੰ ਕਿਉ, ਤੁਸੀਂ ਕਹਿ ਰਹੇ ਸੀ ਨਾ ਬਈ ਮੈਂ ਬ ਬੱਚਿਆਂ ਨੂੰ ਬਾਹਰ ਦਾ ਸਮਾਨ ਨੀ ਦਿੰਦੀ, ਨਾ ਜੰਕ ਫੂਡ, ਨਾ ਫਾਸਟ ਫੂਡ।
ਹਾਂਜੀ, ਘੱਟ ਦੇਈ ਦਾ ਹੁੰਦਾ ਬਹੁਤ ਦੇਖੋ ਬੱਚੇ ਨੇ ਮਨ ਕਰ ਜਾਂਦਾ ਹੈ, ਕਦੀ ਤੇ ਦਰ ਦੇ ਦਈਦਾ। ਤੇ ਮੈਂ ਇਹਨਾਂ ਨੂੰ ਉਸ ਦਿਨ ਉਹ ਬਣਾਈ ਸੀ ਦਾਲ, ਅੱਜ ਮੈਂ ਸੂਪ ਬਣਾਇਆ। ਤੇ ਫਿਰ ਮੈਂ ਉਹ ਵਿੱਚ ਬੀਨਸ ਵਗੈਰਾ ਪਾ ਤੀਆਂ ਥੋਮ ਪਾ ਦਿੱਤਾ। ਤੇ ਫਿਰ ਇਹਨੂੰ ਕੁੂੱਕਰ ਵਿੱਚ ਰੱਖ ਕੇ ਨਾ, ਦੋ ਗਿਲਾਸ ਪਾਣੀ ਪਾ ਦਿਉ ਭਰ ਕੇ। ਅੱਛੀ ਤਰ੍ਹਾਂ ਧੋ ਕੇ ਹਾਂਜੀ ਫਿਰ ਨਮਕ ਪਾ ਦੋ, ਕਾਲਾ ਨਮਕ ਪਾ ਦੋ ਅੱਧੀ ਚਮਚ। ਤੇ ਵਿੱਚ ਪਾ ਦੋ ਥੋੜ੍ਹੀ ਜਿਹੀ ਹੀਂਗ ਸੁੱਟ ਦਿਉ। ਹਾਂਜੀ, ਵਿੱਚ, ਹਾਂਜੀ। ਹੀਂਗ ਨਾਲ ਨਾ ਇੱਕ ਤਾਂ ਹਜ਼ਮ ਹੋ ਜੇਗਾ ਗੈਸ ਨਹੀਂ ਬਣੇਗੀ। ਤਰ੍ਹਾਂ-ਤਰ੍ਹਾਂ ਦੀ ਅਲੱਗ-ਅਲੱਗ ਤਰ੍ਹਾਂ ਦੀ ਸਬਜ਼ੀ ਸਬਜ਼ੀਆਂ ਨੇ ਨਾ ਅਤੇ ਅਲੱਗ-ਅਲੱਗ ਤਰ੍ਹਾਂ ਦੀ ਸਬਜ਼ੀਆਂ ਦਾ ਅਲੱਗ-ਅਲੱਗ ਤਰ੍ਹਾਂ ਦਾ ਮਤਲਬ ਉਹ ਹੁੰਦਾ ਹੈ ਕਿ ਬਈ, ਸਾਨੂੰ ਡਾਈਜੈਸਟ ਹੋਏਗੀ ਕਿ ਨਹੀਂ ਹੋਏਗੀ, ਸਾਰੀ ਇਕੱਠੀਆਂ ਪਾਤੀਆਂ ਨਾ।
ਹਾਂਜੀ।
ਇਸ ਕਰਕੇ ਹੀਂਗ ਪਾ ਦੋ, ਨਮਕ ਪਾ ਦੋ, ਤੁਸੀਂ ਤੇ ਵਿੱਚ ਇੱਕ ਚਮਚ ਨਾ ਘਿਓ ਪਾ ਦੋ, ਖਰਾ ਘਿਉ ਹੁੰਦਾ ਨਾ ਆਪਣਾ।
ਖਰਾ ਘਿਓ ਪਾ ਕੇ ਨਾ, ਤੁਸੀਂ ਤੇ ਇਹਨੂੰ ਸੀਟੀਆਂ ਲਵਾ ਲਓ।
ਅੱਛਾ।
ਹਾਂਜੀ, ਇਹਨੂੰ ਦੋ ਤਿੰਨ ਸੀਟੀਆਂ ਵਜਵਾ ਦੋ ਗੇ ਤੇ, ਇਹ ਬਿਲਕੁਲ ਮੈਸ਼ ਹੋ ਜੇਗੀ।
ਅੱਛਾ।
ਜੀ, ਬਿਲਕੁਲ ਬਣ ਜਾਏਗੀ, ਹਲਵਾ ਪਤਲਾ-ਪਤਲਾ, ਫੇਰ ਤੁਸੀਂ ਇਹਦੇ ਚ ਆਪਣਾ ਗ੍ਰੈਂਡਰ ਨੀ ਹੁੰਦੇ। ਹੱਥ ਵਾਲੇ ਅੱਜ-ਕੱਲ੍ਹ ਤਾਂ ਸਭ ਦੇ ਘਰਾਂ ਚ ਹੈਗੇ ਨੇ।
ਹਾਂਜੀ, ਹਰ ਚੀਜ਼ ਹਾਂ ਮਿਲ ਜਾਂਦੀ ਸਭ ਕੋਲ ਹੀ।
ਹਾਂਜੀ, ਉਹ ਹੱਥ ਵਾਲਾ ਗ੍ਰੈਂਡਰ, ਤੁਸੀਂ ਇਹਦੇ ਵਿੱਚ ਚਲਾ ਦਿਉ, ਸਵਿੱਚ ਲਗਾ ਕੇ।
ਬਿਲਕੁਲ ਐ ਇੱਕ ਦਮ ਮੈਸ਼ ਤੇ ਗਾੜਾ- ਗਾੜਾ ਹੋ ਜਾਏਗਾ, ਇੱਕ ਦਮ ਥਕ ਹੋ ਜਾਏਗਾ। ਇਹਦੇ 'ਚ' ਹਾਂਜੀ। ਫੇਰ ਤੁਸੀਂ ਇਹਨੂੰ ਕੱਢ ਕੇ ਬਾਊਲ 'ਚ' ਤੇ ਵੈਸੇ ਤਾਂ ਕੋਈ ਕਮੀ ਪੇਸ਼ੀ ਲੱਗਦੀ ਨੀ, ਬੱਚਿਆਂ ਨੇ ਜੇ ਖਾਣਾ ਐਵੇਂ ਹੀ ਖਾਣਾ ਤੇ ਐਵੇਂ ਹੀ ਦੇ ਦੋ, ਨਹੀਂ ਤੇ ਕਾਲੀ ਮਿਰਚ ਥੋੜ੍ਹੀ ਪਾ ਲੋ। ਥੋੜ੍ਹਾ ਨਮਕ ਘੱਟ ਲੱਗੇ ਤੇ, ਹਾਂ ਪਾਣੀ ਅਤੇ ਕਾਲੀ ਮਿਰਚ ਪਾ ਲਓ, ਥੋੜ੍ਹੀ ਮਤਲਬ ਬਾਉਲ 'ਚ' ਕੱਢ ਕੇ, ਤੇ ਨਮਕ ਟੇਸਟ ਕਰ ਲੈਣਾ, ਘੱਟ ਘੱਟ ਲੱਗੇ ਤੇ ਆਪਣੇ ਸਵਾਦ ਅਨੁਸਾਰ ਨਮਕ ਪਾ ਲੋ। ਕਾਲੀ ਮਿਰਚ ਪਾ ਲਓ, ਹਾਂਜੀ, ਅਤੇ ਤੁਸੀਂ ਨਾ ਉੱਤੇ ਥੋੜ੍ਹੀ ਜਿਹੀ ਫਰੈਸ਼ ਕਰੀਮ ਹੋਏ ਤੁਹਾਡੇ ਕੋਲ, ਜੇ ਕਰੀਮ ਘਰ ਵਿੱਚ ਨਹੀਂ ਏ ਤੁਸੀਂ ਮਲਾਈ ਜਿਹੜੀ ਥੋੜ੍ਹੀ ਚਮਚ ਨਾਲ ਫੇਟ ਕੇ ਨਾ ਮਲਾਈ ਪਾ ਕੇ ਤੇ ਤੁਸੀਂ ਬੱਚੇ ਨੂੰ ਮਤਲਬ ਅੱਛੀ ਤਰ੍ਹਾਂ ਲੱਗੇਗਾ, ਜਦੋਂ ਦੋ ਗਏ ਨਾ, ਬੱਚੇ ਨੂੰ ਇਵੇ ਲੱਗੇਗਾ ਕੀ ਰੈਸਟੋਰੈਂਟ ਦਾ ਹੈਗਾ।
ਅੱਛਾ, ਤੇ ਮਲਾਈ ਫਰੈਸ਼ ਹੀ ਪਾਣੀ ਪਏਗੀ ਹਨਾ।
ਹਾਂਜੀ ਪੁਰਾਣੀ ਨਹੀਂ ਫਰੈਸ਼ ਮਲਾਈ ਹੋਏ ਤਾਜ਼ੀ ਦੁੱਧ ਦੀ ਹੋਏ। ਸਵੇਰ ਦੀ ਹੋ ਜੇ ਇੱਕ ਦਿਨ ਪਹਿਲੇ ਦੀ ਉਹਜੇ ਬਸ ਜ਼ਿਆਦਾ ਪੁਰਾਣੀ ਨਹੀਂ।
ਹਾਂ-ਹਾਂ, ਠੀਕ ਏ।
ਹਾਂਜੀ ਤੇ ਤੁਸੀ ਇਹਨੂੰ ਬਣਾ ਕੇ ਵੇਖਣਾ ਤੇ ਤੁਸੀਂ ਕੀ ਖਵਾਦੇ ਹੋ ਆਪਣੇ ਬੱਚਿਆਂ ਨੂੰ ਹੈਲਦੀ। ਤੁਸੀ ਵੀ ਹੈਲਦੀ ਦਿੰਦੇ ਹੋ ਮੈਨੂੰ ਪਤਾ ਫਾਸਟ ਫੂਡ ਘੱਟ ਹੀ ਦਿੰਦੇ ਹੋ।
ਨਹੀਂ-ਨਹੀਂ ਬੱਚੇ ਤੁਹਾਨੂੰ ਪਤਾ ਨੀ ਮੰਨਦੇ ਹੀ ਘੱਟ ਹੀ ਖਾਂਦੇ ਨੇ ਫਾਸ- ਫੂਡ ਜ਼ਿਆਦਾ ਮੰਗਦੇ ਨੇ ਬੱਚੇ।
ਹਾਂ ਨਹੀਂ। ਤੁਸੀ ਬੱਚਿਆਂ ਨੂੰ ਉਬਲੀ ਹੋਈ ਦਾਲ ਵਗੈਰਾ ਐਵੇ ਦਿਆ ਕਰੋ। ਤੁਸੀਂ ਆਪਣਾ ਬਣਾ ਲਿਆ ਕਰੋ। ਜਿਹੜੇ ਹਰੇ ਮੂੰਗ ਨੀ ਹੁੰਦੇ ਆਪਣੇ ਮੂੰਗੀ ਸਾਬਤ ਦਾਲ ਹੁੰਦੀ ਐ।
ਹਾਂਜੀ-ਹਾਂਜੀ।
ਵੀ ਸਾਬਤ ਦਾਲ ਨੂੰ ਤੁਸੀਂ ਰਾਤੀ ਭਿਓ ਲਿਆ ਕਰੋ। ਰਾਤੀ ਭਿਓ ਕੇ ਨਾ ਮਤਲਬ
ਖਾਂਦੇ ਨੀ ਨਾ ਅੱਜ-ਕੱਲ੍ਹ ਦਾਲਾਂ ਸਬਜ਼ੀਆਂ ਬਿਲਕੁਲ ਨਹੀਂ ਖਾਂਦੇ ਮੈਡਮ। ਬਾਹਰ ਦਾ ਸਵਾਦ ਲੱਗਦਾ ਨਾ।
ਨਹੀਂ ਤੁਸੀਂ ਨਾ ਇਸਪਾਓ ਜਿਹੜੇ ਮੈਂ ਦੱਸ ਰਹੀ ਆ ਨਾ ਇਹਵੇਂ ਬਣਾ ਕੇ ਦਿਓ ਖਾਣਗੇ ਤੁਹਾਡੇ ਬੱਚੇ।
ਜੀ ਹੁ-ਹੁ ਤਾਂਹੀ ਤੇ ਮੈਂ ਤੁਹਾਨੂੰ ਫੋਨ ਕੀਤਾ ਮੈਂ ਕਿਹਾ ਤੁਹਾਡੇ ਕੋਲ ਪੁੱਛ ਦੀ ਬ- ਤੁਹਾਡੇ ਬੱਚੇ ਬਹੁਤ ਹੈਲਦੀ ਖਾਂਦੇ ਨੇ। ਮੈਂ ਉਹਨੂੰ ਕਦੇ ਬਾਹਰ ਦਾ ਖਾਂਦੇ ਤੇ ਵੇਖਿਆ ਨੀ ਨਾ।
ਹਾਂਜੀ।
ਤਾਂ ਕਰਕੇ। ਹੋਰ ਸੁਣਾਓ। ਤੁਹਾਡੇ ਬਜ਼ੁਰਗ ਠੀਕ ਨੇ।
ਹਾਂਜੀ-ਹਾਂਜੀ, ਠੀਕ। ਕਹਿ ਗਏ ਨੇ ਸਾਡੇ ਡੈਡੀ ਜੀ ਤੇ ਐ ਮਤਲਬ ਰਾਤੀ ਮੇਰੇ ਕੋਲ ਨਾ ਪੰਜ ਮੀਲ ਦੀ ਦਾਲ ਭਿਗਵਾ ਲੈਂਦੇ ਨੇ। ਉਹਦੇ ਵਿੱਚ ਛੋਲੇ ਹੁੰਦੇ ਨੇ। ਕਾਲੇ ਛੋਲੇ ਹੁੰਦੇ ਨੇ ਤੇ ਸੋਇਆਬੀਨ ਦੀ ਦਾਲ ਹੁੰਦੀ ਇਹ ਪ੍ਰੋਟੀਨ ਵਾਲੀ ਦਾਲ ਆਦੀ ਲੋਬੀ ਵਰਗੀ।
ਹਾਂਜੀ।
ਸੋਆਬੀਨ ਦੀ ਦਾਲ, ਕਾਲੇ ਛੋਲੇ ਅਤੇ ਇੱਕ ਕਿਹੜੇ ਆਪਣੇ ਮਾਂ ਹੁੰਦੇ ਨੇ ਉੜੇਦ ਆਦੇ ਨੇ।
ਅੱਛਾ।
ਹਾਂਜੀ, ਉੜਦ ਤੇ ਇੱਕ ਜਿਹੜੇ ਹਰੇ ਮੂੰਗ ਹੁੰਦੇ ਨੇ। ਚਾਰ ਇਹ ਹਰੀ ਮੂੰਗ ਹੋ ਗਏ। ਤੇ ਇੱਕ ਕਾਲੇ ਰੰਗ ਦੀ ਕਾਲੇ ਮਸੂਰ ਦੀ ਦਾਲ ਹੁੰਦੀ ਤੁਸੀਂ ਹੋਣਾ ਨਾਮ ਉਹਦਾ?
ਹਾਂਜੀ, ਸੁਣਿਆ ਹੋਇਆ ਨਾਮ।
ਇਹ ਪੰਜ ਦਾਲਾਂ ਸਾਡੇ ਮਤਲਬ ਡੈਡੀ ਜੀ ਸੋਹਰਾ ਸਾਹਿਬ ਮੇਰੇ। ਭਿਗਵਾ ਲੈਂਦੇ ਨੇ। ਰਾਤੀ ਮੈਂ ਉਹਨੂੰ ਭਿਓ ਦਿੰਦੀ ਹਾਂ ਧੋ ਤੂ ਕੇ। ਤੇ ਸਵੇਰੇ ਉਹਨੂੰ ਮੈਂ ਉਬਲ ਨਹੀਂ ਰੱਖ ਰੱਖ ਦੇਨੀ ਹਾਂ ਤੇ ਉਬਲਦੀ ਏ ਤੇ ਜਿਹੜੀ ਇਹਦੇ ਵਿੱਚ ਝੱਗ ਆ ਜਾਂਦੀ ਹੈ ਨਾ, ਪਹਿਲੀ ਝੱਗ ਆ ਜਾਂਦੀ ਜਿਹੜੀ ਦਾਲ ਦੀ। ਇਹਨੂੰ ਮੈਂਲਾ ਕੇ ਸੁੱਟ ਦਿੰਦੀ ਆ ਤੇ ਵਿੱਚ ਨਮਕ, ਹੀਗ, ਤੇ ਅਦਰਕ-ਲਸਣ ਦੀ ਪੇਸਟ ਪਾ ਕੇ ਸੀਟੀਆਂ ਵਜਵਾ ਦੇਨੀ ਆ ਦੋ-ਤਿੰਨ। ਸੀਟੀਆਂ ਵੱਜ ਜਾਂਦੀਆਂ। ਤੇ ਸਾਡੇ ਡੈਡੀ ਜੀ ਇਦਾਂ ਸ ਦਾਲ ਦਾ ਸੂਪ ਪੀਂਦੇ ਨੇ। ਕਹਿੰਦੇ ਨੇ, ਬ ਮੇ ਬਹੁਤ ਹੈ, ਹਾਂਜੀ। ਜੀ ਹਾਂਜੀ, ਮੈਂ ਕਿਹਾ ਡੈਡੀ ਜੀ ਬਈ ਉੜ ਦੇ ਤਾਂ ਬਈ ਵਾਹੀ ਹੁੰਦੇ ਨੇ? ਕਹਿੰਦੇ ਨਹੀ, ਉੜੇ ਦੀ ਜਿਹੜੀ ਚੀਪਕ ਹੁੰਦੀ ਏ ਨਾ ਚੀਪਕ? ਹਾਂਜੀ, ਉਹ ਚੀਪਕ ਕਹਿੰਦੇ ਗੋਡਿਆਂ ਵਾਸਤੇ ਬਹੁਤ ਅੱਛੀ ਹੁੰਦੀ ਏ। ਤੁਸੀਂ ਇਹਦੀ ਵਾਈ ਹਟਾਉਣ ਵਾਸਤੇ ਇਹਦੇ 'ਚ' ਲਸਣ, ਅਦਰਕ ਪਾ ਦੋ। ਤੇ ਦਾਲਾਂ ਦਾ, ਸਾਰੀ ਦਾਲਾਂ ਦਾ ਸੂਪ ਪ੍ਰੋਟੀਨ ਬੜਾ ਹੋ ਗਿਆ। ਤੇ ਉੜਦ ਦੇ ਵਿੱਚ ਕਹਿੰਦੇ ਚੀਪਕ ਹੁੰਦੀ ਨਾ ਗੋਡਿਆਂ ਵਾਸਤੇ ਬਹੁਤ ਅੱਛੀ ਹੁੰਦੀ ਏ‌। ਤੇ ਸਾਡੇ ਡੈਡੀ ਜੀ ਹਾਂਜੀ, ਉਹ ਦੇਨੀ ਆ ਮੈਂ।
ਹਾਂਜੀ, ' ' ਇਹ ਤੇ ਮੈਂ ਆਪਣੀ ਮੰਮਾ ਨੂੰ ਵੀ ਜ਼ਰੂਰ ਦੇਵਾਂਗੀ। ਉਹ ਵੀ ਥੋੜੇ ਗੋਡਿਆਂ ਤੋਂ ਪਰੇਸ਼ਾਨ ਰਹਿੰਦੇ ਨੇ ਨਾ। ਤੁਸੀਂ ਮੈਨੂੰ ਇੱਕ ਵਾਰੀ ਦੁਬਾਰਾ ਇਹ ਦੀ ਸਾਰੀ ਡਿਟੇਲ ਨਾ ਵਟਸਪ ਕਰ ਦੇਨਾ।
ਹਾਂਜੀ, ਮੈਂ ਵਟਸਐਪ ਕਰ ਦਾਂਗੀ। ਤੁਹਾਨੂੰ ਮੈਂ ਸਵੇਰੇ ਡੈਡੀ ਜੀ ਨਛਾਣ ਕੇ ਦਿੱਤਾ ਵ ਸੂਪ ਪ ਤੇ ਉਹਦੇ ਵਿੱਚ ਨਮਕ ਕਾਲੀ ਮਿਰਚ ਤੇ ਨਿੰਬੂ ਪਾ ਕੇ ਉਹਨਾ ਨੇ ਪੀ ਲਿਆ। ਤੇ ਜਿਹੜੀ ਦਾਲ ਉਬਲੀ ਗਈ ਬੱਚੀ ਸੀ ਨਾ? ਉਹਦਾ-ਉਹਦਾ ਮੈਂ ਦਾਲ ਦਾ ਚਾਟ ਬਣਾ ਕੇ ਸਾਰਿਆਂ ਨੂੰ ਵਿੱਚ ਟਮਾਟਰ, ਪਿਆਜ, ਖੀਰਾ ਪਾ ਕੇ ਸਿਆਰਿਆਂ ਨੂੰ ਇੱਕ-ਇੱਕ ਕਟੋਰੀ ਮੈਂ ਉਹ ਚਾਟ ਦੇ ਦਿੱਤੀ ਨਿੰਬੂ ਪਾ ਕੇ। ਹੈਲਦੀ ਦਾ, ਹੈਲਦੀ ਹੋ ਗਿਆ।
ਹਾਂ, ਇਹ ਵੀ ਬਹੁਤ ਅੱਛੀ ਗੱਲ ਏ। ਹਾਂਜੀ ਨਾਸ਼ਤਾ ਲਾਈ ਪਲੇਟ ਨਾਸ਼ਤਾ ਵੀ ਹੋ ਗਿਆ।
ਹਾਂਜੀ, ਟੇਸਟ ਵੀ ਹੋ ਗਏ ਆ। ਸਾਰਿਆਂ ਨੂੰ ਵਿੱਚ ਤੇ ਨਾਲ ਮੈਂ ਵਿੱਚ ਇੱਕ ਕੱਚੀ ਅੰਬੀ ਵੀ ਪਾਈ ਘੱਸ ਕੇ। ਥੋੜਾ ਟੇਸਟ ਆ ਗਿਆ ਚਾਟ ਦਾ। ਖੱਟਾ-ਖੱਟਾ ਚਾਹੀਦਾ ਹੁੰਦਾ ਨਾ, ਵਿੱਚ ਥੋੜਾ ਟਮਾਟਰ, ਪਿਆਜ ਪਾਇਆ। ਖੀਰਾ ਪਾਇਆ ਤੇ ਅੰਬੀ ਵੀ ਕੱਸ ਕੇ ਪਾਤੀ। ਤੁਸੀਂ ਕਰਕੇ ਵੇਖ ਨਾ ਬਹੁਤ ਹੈਲਦੀ ਹੁੰਦਾ ਜੀ।
ਅੱਛਾ।
ਹਾਂਜੀ।
ਹੋਰ। ਮੈਂ ਜਰੂਰ ਟਰਾਈ ਕਰਾਂਗੀ। ਆਪਣੀ ਮੰਮੀ ਨੂੰ ਜਰੂਰ ਦੇਵਾਂਗੀ ਏ। ਮੈਨੂੰ ਬੜਾ ਅੱਛਾ ਲੱਗਿਆ ਤੁ- ਦੱਸਿਆ ਨਾ ਐ‌ ਵਾਲਾ।
ਹਾਂਜੀ, ਇਹ ਸੂਪ ਵੀ ਬਣਾ ਕੇ ਪਿਆਣਾ ਬੱਚਿਆਂ ਅਤੇ ਦਾਲ ਦਾ ਸੂਪ ਵੀ ਜ਼ਰੂਰ, ਪ੍ਰੋਟੀਨ ਬੜਾ ਹੁੰਦਾ, ਵੱਡਿਆਂ ਨੂੰ ਬਜ਼ੁਰਗਾਂ ਨੂੰ ਦੇਣਾ।
ਹਾਂਜੀ, ਚਲੋ ਠੀਕ ਐ ਫਿਰ ਭੈਣ ਜੀ ਹੈ। ਸ਼ਾਸ਼ਰੀ ਕਾਲ।
ਜੀ ਸ਼ਾਸ਼ਰੀ ਕਾਲ।